ਹੈਲੋ, ਹਾਂਜੀ ਸਾਸਰੀ ਕਾਲ, ਸਾਸਰੀ ਕਾਲ ਜੀ।
ਠੀਕ ਓ
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ?
ਵਧੀਆ-ਵਧੀਆ, ਹੋਰ ਕੀ ਕਰਦੇ ਪਏ ਸੀ?
ਬੱਸ ਕੁਛ ਨੀ ਹੁਨ ਰੋਟੀ ਖਾਧੀ ਸੀ ਤੇ ਬਸ ਵੋਕ ਕਰਨ ਚੱਲੇ ਸੀ।
ਅੱਛਾ-ਅੱਛਾ ਬੋਤ ਸਰ ਬੋਤ ਅੱਛਾ ਬੋਤ ਅੱਛਾ।
ਜੀ-ਜੀ-ਜੀ। ਬਹੁਤ ਜ਼ਰੂਰੀ ਐ ਅੱਜ ਕੱਲ੍ਹ ਤੇ ਬਹੁਤ ਜ਼ਰੂਰੀ ਐ ਅੱਜ ਕੱਲ 'ਤੇ ਬਿਲਕੁਲ ਕਰਨੀ ਚਾਹੀਦੀ ਐ, ਮੈਂ ਮੇਰਾ ਤੇ ਅ ਮਤਲਬ ਵੋਕ ਕਰੇ ਬਿਨਾਂ ਗੁਜ਼ਾਰਾ ਈ ਨੀ ਹੈਗਾ। ਮੈਂ ਅਗਰ ਵੋਕ ਨੀ ਕਰਦੀ ਤੇ ਫੇਰ ਮੇਰਾ 'ਤੇ
ਹਾਂਜੀ-ਹਾਂਜੀ।
ਹਾਂਜੀ ਹਾ,
ਤੇ ਹਾਂ ਜ਼ਰੂਰੀ ਐ ਦੇਖੋ ਕਿ ਹਾਂ ਜ਼ਰੂਰ ਮੈਂ ਮੋਰਨਿੰਗ ਕਰਦਾ ਮੋਰਨਿੰਗ ਘੱਟੋ-ਘੱਟ ਮੈਂ ਦੋ ਕਿਲੋਮੀਟਰ ਤਾਂ ਰਨਿੰਗ ਮੇਰੀ ਹੁੰਦੀ ਹੀ ਹੁੰਦੀ ਐ। ਕਿਉਂਕਿ ਅਜੇ ਮੈਂ ਅਜੇ ਮੈਂ ਯੰਗ ਬੋਏ ਆ। ਤੇ ਮੈਂ ਚਲੋ ਬਜ਼ੁਰਗ ਤਾਂ ਵਾਕ ਕਰਦੇ ਨੇ ਤੇ ਚੱਲਦੇ ਨੇ ਮੈਂ ਰਨਿੰਗ ਕਰਦਾ।
ਅੱਛਾ-ਅੱਛਾ ਨਈ ਵੋਕ ਤੇ ਕਰਨੀ ਨਈ-ਨਈ ਵੋਕ ਤੇ ਨਈ-ਨਈ ਵੋਕ ਤੇ ਕਰਨੀ ਚਾਹੀਦੀ ਐ ਸਾਡੇ ਨਾ ਅ ਹਾਰਟ ਹੈਥਲ ਨੂੰ ਇੰਪਰੂਵ ਕਰਦੀ ਐ ਔਰ ਸਾਡਾ ਵੇਟ ਲੋਸ ਕਰਦੀ ਐ ਹਨਾ, ਜਿਵੇਂ ਅ ਲੋਕੀ ਹੁੰਦੇ ਨੇ ਪੇਟ ਬਾਰ ਆ ਜਾਂਦਾ ਤੇ ਮੇਰਾ ਵੀ ਉਹਨੇ ਥੋੜੇ ਟਾਈਮ ਪਹਿਲੇ ਪੇਟ ਬਾਰ ਆ ਗਿਆ ਸੀ ਤੇ ਮੈਂ ਮੋਰਨਿੰਗ ਵੋਕ ਵੀ ਕਰ ਰੀ ਸੀ, ਨਾਈਟ ਵੋਕ ਵੀ ਕਰ ਰੀ ਸੀ।
ਹਾਂਜੀ-ਹਾਂਜੀ ਨਈ-ਨਈ ਬਹੁਤ ਜ਼ਰੂਰੀ ਐ ਕਰਨੀ ਹੂੰ, ਚਲੋ ਇਨਸਾਨ ਨੂੰ ਜਿਸ ਟੈਮ ਵੀ ਟੈਮ ਲੱਗੇ ਅੱਜ ਕੱਲ੍ਹ ਦੇਖੋ ਲੋਕੀ ਬੀਜ਼ੀ ਨੇ ਆਪਣੇ ਕੰਮ ਕਾਰ ਕਰਕੇ ਕੋਈ ਜੋਬ ਤੇ ਕੋਈ ਬਿਜ਼ਨਰ
ਬਸ ਉਹੀ ਨਾ ਕੰਮ ਕਰਕੇ ਹਾਂ, ਉਹੀ ਨਾ ਬਸ ਜੋਬ ਵਾਲੇ ਹਾਂ ਬਸ ਇਹੀ ਐ, ਜਿਵੇਂ ਕੋਲਜ ਸਟੂਡੈਂਟ ਹੁੰਦੇ ਨੇ ਔਰ, ਜਿਵੇਂ ਜੋਬ ਵਗੈਰਾ ਵਾਲੇ ਨੇ ਲੋਕ ਉਹ ਨੀ ਕਰ ਪਾਦੇ, ਉਹ ਆਪਣੇ ਸਰੀਰ ਨੂੰ ਟਾਈਮ ਨੀ ਦੇ ਪਾਦੇ ਬਟ, ਜਿਵੇਂ ਹੁਣ ਅਸੀਂ ਹੈਗੇ ਆਪਣੇ ਘਰ ਬੈਠੇ ਹੋਏ ਆ।
ਹਾਂਜੀ।
ਹਾਂ ਬਸ ਰੋਟੀ ਵ ਵਗਰਾ ਹੁੰਦੀ ਐ ਤੇ ਫੇਰ ਅਸੀਂ ਦੋ ਟਾਈਮ ਕਰ ਸਕਦੇ ਆ ਆਪਣਾ ਵੋਕ ਕਰਨ ਦਾ ਐਕਸਰਸਾਈਜ਼ ਕਰਨ ਦਾ ਮੈਂ ਤੇ ਯੋਗਾ ਵੀ ਕਰਦੀ ਆ, ਐਕਸਰਸਾਈਜ਼ ਵੀ ਕਰਦੀ ਆ ਡੇਲੀ।
ਜੀ ਬੋਤ ਚੰਗਾ ਬੋਤ
ਹਾਂ, ਇਹ ਨਾ ਮਤਲਬ ਬੁਹਤ ਸਟਰ੍ਰੈਸ ਵੀ ਰਿਡਿਊਸ ਕਰਦੀ ਐਂ, ਮਤਲਬ ਜਿਵੇਂ ਬਹੁਤ ਜਿਆਦਾ ਔ ਰਿਹਾ ਕਰਨਾ ਜਿਵੇਂ ਬਹੁਤ ਬੇਕਾਰ-ਬੇਕਾਰ ਦੇ ਥੋਟਸ ਆ ਰਹੇ ਹੁੰਦੇ ਨੇ ਤੇ ਅਗਰ ਅਸੀਂ ਐਕਸਰਸਾਈਜ਼ ਕਰਦੇ ਆ ਜਾਂ ਵੋਕ ਕਰਦਿਆਂ ਤੇ ਮਾਇੰਡ ਨੂੰ ਬਹੁਤ ਫਰੈਸ਼ ਫਰੈਸ ਫੀਲ ਹੁੰਦੀ ਐ
ਹਾਂਜੀ-ਹਾਂਜੀ ਦੇਖੋ ਮੈਂ ਤੇ ਜਦ ਤੱਕ ਸਵੇਰੇ ਰਨਿੰਗ ਨਾ ਕਰੀਏ ਆਪਣੀ ਐਕਸਰਸਾਈਜ਼ ਨਹੀਂ ਕਰਦਾ ਤਬ ਤੱਕ ਤਾਂ ਮੇਰਾ ਤਾਂ ਮਨ ਨੀ ਲੱਗਦਾ। ਔਰ ਜੇ ਸਵੇਰੇ ਉੱਠ ਕੇ
ਹਾਂਜੀ -ਹਾਂਜੀ! ਹਾਂ ਉਹੀ ਨਾ ਜਿਵੇਂ ਅਸੀਂ ਰੋਟੀ ਵਗੈਰਾ ਵੀ ਖਾਂਨੇ ਆਂ। ਹਾਂਜੀ- ਹਾਂਜੀ, ਹਾਂਜੀ- ਹਾਂਜੀ। ਜਿਵੇਂ ਹਾਂ ਜਿਵੇਂ ਅਸੀਂ ਰੋਟੀ ਵੀ ਖਾਂਨੇ ਹਾਂ ਰਾਤ ਰਾਤੀ ਤੇ ਬੋਤ ਜ਼ਰੂਰੀ ਏ ਦੇਖੋ ਰਾ ਤੀ ਜੋ ਅਸੀਂ ਖਾਦੈ ਨਾ ਉਹ ਡਾਇਜਸਟ ਹੋਣਾ ਬੋਤ ਜ਼ਰੂਰੀ ਏ ਨਈ ਤੇ ਤੁਸੀਂ ਰਾਤ ਭਰ ਤੰਗ ਹੁੰਦੇ ਰਹਿੰਦੇ ਓ।
ਹਾਂਜੀ-ਹਾਂਜੀ।
ਤੇ ਮੈਂ ਰਾਤੀ ਤੇ ਹੰਡਰਡ ਪਰਸੈਂਟ ਕਰਦੀ ਹੀ ਕਰਦੀ ਆਂ ਵੋਕ
ਨਈ- ਨਈ ਜ਼ਰੂਰੀ ਆ।
ਸਵੇਰ ਦੀ ਮਿਸ ਕਰ ਸਕਦੀ ਆਂ ਪਰ ਰਾਤ ਦੀ ਕਦੀ ਨੀ ਕਰਾਂਗੀ।
ਬਟ ਮੈਂ ਰਾਤ ਦਾ ਇਹ ਚੱਕਰ ਏ ਕਿ ਚਲੋ ਆਪਣਾ ਕਰੀ ਰੋਟੀ ਖਾ ਕੇ ਉਸ ਤੋਂ ਬਾਦ ਅਨ ਛੱਤ ਤੇ ਚੱਲ ਜਾਈ ਦਾ। ਤੇ ਉੱਥੇ ਫ ਨਾਲ ਫੋਨ ਕਰੀਦਾ ਨਾਲ ਆਪਣਾ ਥੋੜਾ ਚੱਲ ਲੀ ਦੈ ਦੱਸ, ਪੰਦਰਾਂ, ਵੀਹ ਮਿੰਟ। ਬਟ ਸਵੇਰੇ ਦੀ ਮੈਂ ਕਦੇ ਮਿਸ ਨਹੀਂ ਕਰਦਾ ਕਿ ਸਵੇਰੇ ਜਾ ਕੇ ਰਨਿੰਗ ਮੈਂ ਕਰਨੀ ਹੁੰਦੀ। ਐਕਸ
ਅੱਛਾ-ਅੱਛਾ ਤੁਸੀਂ ਅੱਛਾ- ਅੱਛਾ ਤੁਸੀਂ ਸਵੇਰ ਦੀ ਮਿਸ ਨੀ ਕਰਦੇ ਹਾਂਜੀ। ਐਕਜੈਕਟਲੀ ਜਿਵੇਂ ਤੁਸੀਂ ਸਵੇਰ ਦੀ ਮਿਸ ਨੀ ਕਰਦੇ ਨਾ ਐਵੇਂ ਮੈਂ ਰਾਤ ਦੀ ਮਿਸ ਨੀ ਕਰਦੀ।
ਪਰ ਸਵੇਰ ਦੀ ਮੈਨੂੰ ਤਾਂ ਸਭ ਤੋਂ ਵਧ ਵਧੀਆ ਲੱਗਦੀ ਏ ਕਿਉਂਕਿ ਜੇ ਸਾਡੀ ਸਵੇਰ ਦੀ ਹਾਂ
ਸਵੇਰ ਨਾ ਬਹੁਤ ਫਰੈਸ਼ ਏਅਰ ਚੱਲ ਰੀ ਹੁੰਦੀ। ਜਿਵੇਂ ਅਸੀਂ ਸਵੇਰੇ ਘਾਸ ਤੇ ਵੀ ਚਲਦੇ ਆ ਨਾ ਤੇ ਉਹ ਵੀ ਬਹੁਤ ਉਹਦੇ ਵੀ ਬਹੁਤ ਬੈਨੀਫਿਟ
ਮੈਂ ਨੀ ਵੇਖਿਆ ਜੋ ਕਹਿੰਦੇ ਨੇ ਕਿ ਜੇ ਜਿਸ ਇਨਸਾਨ ਦੀ ਸਵੇਰ ਦੀ ਮੋਰਨਿੰਗ ਅੱਛੀ ਹੋ ਗੀ ਨਾ ਉਹਦਾ ਸਮਝੋ ਪੂਰਾ ਦਿਨ ਅੱਛਾ ਹੋਏਗਾ। ਜਿਹਦਾ ਦਿਨ ਅੱਛਾ ਹੋ ਗਿਆ ਓਹਦਾ ਹਫ਼ਤਾ ਅੱਛਾ ਹੋ ਜਾਏਂਗਾ। ਹਫਤਾ ਜਿਨਾ ਅੱਛਾ ਹੋਇਆ, ਉਹਦਾ ਮਹੀਨਾ ਅੱਛਾ ਹੋ ਜਾਏਗਾ। ਤੇ ਜੇ ਆਪਾਂ ਸਵੇਰੇ ਹੀ ਅਆਲਸ ਪਾਇਆ ਹੋਵੇ ਲੇਟ ਉੱਠੀਏ ਤੇ ਫਿਰ ਮਨ ਨੀ ਕਰਦਾ ਕੁਛ
ਉਹ ਤੇ ਹੈ ਈ ਏ ਦੇਖੋ ਬਹੁਤ ਫਰੈਸ਼ ਫੀਲ ਹੁੰਦੈ ਨਾ ਹਾਂ ਬਿਲਕੁਲ ਕੁੱਲ ਮੋਰਨਿੰਗ ਵੋਕ ਨਾਲ ਤੇ ਪੂਰਾ ਦਿਨ ਅੱਛਾ ਚਲਾ ਜਾਂਦੈ, ਅਗਰ ਤੁਸੀਂ ਸਵੇਰ ਦੀ ਵੋਕ ਕਰ ਲਿੱਤੀ ਨਾ ਪੂਰਾ ਦਿਨ ਤੁਹਾਡਾ ਇੰਨਾ ਅੱਛਾ ਨਿਕਲ ਜਾਂਦੈ ਬਹੁਤ ਹੀ ਅੱਛਾ।
ਔਰ ਬੰਦਾ ਪੂਰਾ ਦਿਨ ਨਾ ਐਨਰਜੀ ਭਰਿਆ ਰਹਿੰਦੈ ਏ।
ਹਾਂ-ਹਾਂ ਉਹੀ ਨਾ ਜਿਵੇਂ ਅਸੀਂ ਕੰਮ ਵਗੈਰਾ ਤੇ ਵੀ ਜਾਂਨੇ ਆਂ ਤੇ ਫੇਰ ਅਗਰ ਅਸੀਂ ਮੋਰਨਿੰਗ ਵੋਕ ਕੀਤੀ ਹੋਏ ਫਰੈਸ਼ਸ਼ਨੈਸ ਫੀਲ ਹੋ ਰੀ ਹੁੰਦੀ ਨਾ ਤੇ ਫੇਰ ਸਾਡਾ ਕਮਿਊਨੀਕੇਸ਼ਨ ਲੈਵਲ ਵੀ ਬਹੁਤ ਹਾਈ ਹੋ ਜਾਂਦੈ।
ਆਹੀ ਹੁੰਦੈ ਕਿ ਦਿਨ ਵੀ ਪੋਜਟੀਵ ਪੋਜਟੀਵ ਲੱਗਦੈ, ਅੰਦਰੋਂ ਬੰਦਾ ਕੁਛ ਸਟਰ੍ਰਸ ਨੀ ਰਹਿੰਦਾ ਜਾਂ ਕੁਛ ਐਸਾ ਰਹਿੰਦਾ ਨੀ ਕਿ ਤੇ ਸ਼ੁਰੂਆਤ ਹੀ ਅੱਛੀ ਹੋ ਜਾਂਦੀ ਐ ਨਾ ਤਾਂ ਕਰਕੇ ਬੰਦਾ ਟਾਈਮ ਤੇ ਉੱਠ ਜਾਂਦਾ ਐ।
ਹਾਂ ਟਾਈਮ ਤੇ ਮੇਨ ਗੱਲ ਏ ਸ਼ਡਿਯੂਲ ਅੱਛਾ ਹੋ ਜਾਂਦੈ ਮੇਨ ਗੱਲ ਐ ਈ ਏ। ਸ਼ਡਿਯੂਲ ਤੇ ਬਹੁਤ ਅੱਛਾ ਹੋ ਜਾਂਦੈ ਅਗਰ ਅਸੀਂ ਸਵੇਰੇ ਉੱਠ ਜਾਂਨੇ ਆਂ। ਔਰ ਉੱਥੇ ਅਗਰ ਅਸੀਂ ਲੇਟ ਉੱਠਨੇ ਆਂ ਗਿਆਰਾਂ
ਗਿਆਰਾਂ ਬਾਰਾਂ ਵਜੇ ਤੱਕ ਉੱਠਣਾ ਤੇ ਬਸ ਫ਼ਿਰ ਉਹੀ ਹੋ ਜਾਂਦਾ ਨਾ ਸਾਰਾ ਦਿਨ ਢਿੱਲਾ ਢਿੱਲਾ ਰਹਿੰਦਾ ਔਰ ਫੇਰ ਕੋਈ ਕੰਮ ਵੀ ਨੀ ਹੋ ਪਾਂਦਾ ਹੈ ਹਨਾ ਜਿਵੇਂ ਅੱਜ-ਕੱਲ੍ਹ ਬੱਚੇ ਲੇਟ ਉੱਠਦੇ ਨੇ ਰੋਟ ਰੋਟੀ ਨਹੀਂ ਖਾਂਦੇ ਉਹਨਾਂ ਦਾ ਨਾਸ਼ਤਾ ਦੁਪਹਿਰੇ ਹੋ ਰਿਹਾ ਹੁੰਦਾ। ਦੁਪਹਿਰ ਦੀ ਰੋਟੀ ਸ਼ਾਮ ਨੂੰ ਹੋ ਰਹੀ ਹੁੰਦੀ ਹੈ ਰਾਤ ਦੀ ਤੇ ਸਕਿੱਪ ਹੀ ਹੋ ਜਾਂਦੀ ਹੈ ਰਾਤ ਦਾ ਬਾਹਰ ਦਾ ਖਾ ਲੈਂਦੇ ਨੇ ਬਸ ਉਹਨਾਂ ਨੂੰ ਤੇ ਵੋਕ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਅੱਜ ਕੱਲ ਬੱਚਿਆਂ ਨੂੰ।
ਹਾਂਜੀ ਹਾਂਜੀ, ਮੈਂ ਵੈਸੇ ਕਿਸੇ ਨੂੰ ਪੁੱਛਿਆ ਸੀ ਕਿ ੲਨਸਾਨ ਸੁਕਸੈਸ ਕਿਵੇਂ ਹੋਵੇ ਯਾਰ ਉਹ ਕਿਵੇਂ ਕਿੰਨ੍ਹੇ ਜਲਦੀ ਹੋਵੇ ਅਸੀਂ ਕੀ ੲਨਸਾਨ ਕਰੇ। ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਵੇਰ ਦੀ ਮੋਰਨਿੰਗ ਠੀਕ ਕਰ ਲਓ ਤੁਸੀਂ। ਤੁਹਾਡੀ ਸੁਕਸੈਸ ਹੰਡਰਡ ਪਰਸੈਂਟ ਹੋਏਗੀ। ਕਿ ਜੇ ਤੁਸੀਂ ਸਵੇਰੇ ਮੋਰਨਿੰਗ ਸਹੀ ਕਰੋਗੇ ਉੱਠੋਗੇ ਐਕਸਰਸਾਈਜ਼ ਜੋਗਾ ਮੈਡੀਟੇਸ਼ਨ ਕਰੋਗੇ। ਤੁਸੀਂ ਸਟਰ੍ਰੈਸ ਤੋਂ ਦੂਰ ਹੋ ਜਾਓਗੇ ਮੈਂਟਲੀ ਹੈਲਥ ਤੁਹਾਡੀ ਅ ਅੱਛੀ ਹੋ ਜਾਏਗੀ ਹੋਰ ਜੇ ਐਕਸਰਸਾਈਜ਼ ਕਰੋਗੇ ਤੇ ਫੇਰ ਤੁਹਾਡਾ ਮਨ ਕਰੇਗਾ ਮੈਂ ਅੱਛਾ ਖਾਵਾਂ। ਤੁਸੀਂ ਅੱਛਾ ਖਾਓਗੇ ਤੇ ਤੁਹਾਨੂੰ ਹੋਰ ਅੱਛੀ ਐਨਰਜੀ ਮਿਲੇਗੀ। ਫਿਰ ਤੁਹਾਡਾ ਮਨ ਕਰੇਗਾ ਕਿ ਮੈਂ ਹਾਂ ਸਟੈਮੀਨਾ ਵੱਧ ਜਾਂਦਾ ਫਿਰ ਅੱਛਾ ਖਾਓਗੇ ਤੇ ਤੁਹਾਨੂੰ ਅੱਛਾ ਭੈਣ ਨੂੰ ਦੀ ਕੇ ਜ ਦਿਲ
ਕੋਲ ਉਹੀ ਨਾ ਅਗਰ ਤੁਹਾਡਾ ਫਿਗਰ ਅੱਛਾ ਬਨ ਤੁਹਾਡਾ ਮਨ ਕਰੇਗਾ ਕਿ ਵਧੀਆ ਵਧੀਆ ਕੱਪੜੇ ਪਾਓ ਜਦ ਤੁਹਾਡਾ ਫਿਟਨੈਸ ਸੀ ਤੁਸੀਂ ਤੁਹਾਡੀ ਅੱਛੀ ਨੀ ਹੈਗੀ ਤੇ ਫੇਰ ਤੁਸੀਂ ਕੀ ਪਾਓਗੇ।
ਜੇ ਫੇਰ ਪਰਸਨੈਲਿਟੀ ਬਨੇਗੀ ਤੇ ਤੁਸੀਂ ਕਹੋਗੇ ਮੈਂ ਅੱਛਾ ਕਮਾਵਾਂ। ਜੇ ਅੱਛਾ ਕਮਾਓਗੇ ਤੇ ਤੁਸੀਂ ਆਟੋਮੈਟਿਕਲੀ ਸੁਕਸੈਸ ਹੋ ਜਾਓ। ਜਾਉਗੇ ਜਲਦੀ ਸ਼ੁਰੂਆਤ ਮੋਰਨਿੰਗ ਹੀ ਤੋਂ ਹੀ ਹੋਏਗੀ। ਕਿ ਤੁਸੀਂ ਅਪਨੀ ਉਹ ਅੱਛੀ ਕਰਲਓ ਤੇ ਸਮਝੋ ਇੱਕ ਇੱਕ ਪੌੜੀ ਤੁਸੀਂ ਸਕਸੈਸ ਵੱਲ ਚੜ੍ਹਦੇ ਜਾਓਗੇ ਤੇ ਤੁਸੀਂ ਨੂੰ ਕੋਈ ਟੈਨਸ਼ਨ ਨਹੀਂ ਹੋਏਗੀ ਫਿਰ। ਇਹ ਚੱਕਰ ਹੈ ਕਿਉਂਕਿ ਜਿਹੜੇ ਮੈਂ ਦੇਖੇ ਨਾ ਕਿਤਾਬਾਂ ਪੜ੍ਹੀਏ ਜਾ ਕੇ ਬੜੇ ਮੰਡੇਆਰਾਂ ਨਾਲ ਗੱਲ ਕਰ ਲੋ।
ਪੜ੍ਹਦੇ ਨੇ ਜੇਹੜੇ ਬੱਚੇ ਅੱਜ ਕੱਲ੍ਹ ਸਵੇਰੇ ਪੜ੍ਹਦੇ ਨੇ ਉਹ ਦੇਖੋ ਉਹਨਾਂ ਦੇ ਇਗਜ਼ਾਮ ਕਿੰਨੇ ਅੱਛੇ ਹੋ ਜਾਂਦੇ ਨੇ।
ਉਹ ਮੈਨੂੰ ਕਿਸੇ ਮੰਡੋਰ ਨੇ ਕਿਹਾ ਸੀ ਕਿ ਜਿਹੜੇ ਵਰਲਡ ਟਾਪ ਦੁਨੀਆਂ 'ਤੇ ਜਿਹੜੇ ਪੰਜ ਪਰਸੈਂਟ ਜਿਹੜੇ ਮਲਟਰ ਮਿਲੀਅਨ ਲੋਕੀਐਡਰ ਸਕਸਫੁੱਲ ਆ ਉਹ ਤ ਸਵੇਰ ਹੋਣ ਤੱਕ।
ਟਾਈਮ ਦੀ ਵੈਲਿਊ ਸਮਝੀ ਏਨਾ ਟਾਈਮ ਦੀ ਵੈਲਿਊ ਸਮਝੀ ਏ ਉਹਨਾਂ ਨੇ ਤਾਂਹੀ ੳ ਅੱਜ ਸਕ ਸੈਸਫੁੱਲ ਨੇ।
ਜਦ ਤੱਕ ਦੂਜੇ ਉੱਠਦੇ ਬਿਸਤਰ ਅਪਨਾ ਛੱਡਦੇ ਨਾ ਤਬ ਤੱਕ ਉਹ ਅਪਣੇ ਦਿਨ ਦਾ ਅਧਾ ਕੰਮ ਕੰ ਮਪਲੀਟ ਕਰ ਦਿੱਤਾ ਉਹਨਾਂ ਨੇ
ਅਰੇ ਐਵੇਂ ਤੁਸੀਂ ਅੱਜ ਕੱਲ੍ਹ ਬੱਚਿਆਂ ਨੂੰ ਲੈ ਲਓ ਸਾਡਾ ਅੱਧਾ ਕੰਮ ਮੁੱਕ ਜਾਂਦਾ ਬੱਚੇ ਸੋ ਕੇ ਉੱਠ ਰਹੇ ਹੁੰਦੇ ਨੇ।
ਹਾਂਜੀ ਈਓ ਚੱਕਰ ਐ।
ਐਥੇ ਭਾਂਡੇ ਮਾਂਜ ਲੈਨੇ ਆ ਕੱਪ ਕੱਪੜੇ ਧੋ ਲੈਨੇ ਆ ਸਫਾਈਆ ਕਰ ਲੈਨੇ ਆ ਸਵੇਰ ਦਾ ਨਾਸ਼ਤਾ ਹੋ ਜਾਂਦਾ ਸਾਡਾ ਔਰ ਫਿਰ ਓ ਸਵੇਰੇ ਉਠਦੇ ਹੁੰਦੇ ਨੇ।
ਹੂੰ ਚੱਕਰ ਏ ਨਾ।
ਓਇ ਨਾ ਬਸ ਅੱਜ ਕੱਲ ਬੱਚਿਆ ਨੂੰ ਤੇ ਕੀ ਸਮਝਆਈਏ ਬੱਚੇ ਤੇ ਹੱਥ ਤੋ ਬਾਰ ਨਿਕਲ ਚੁੱਕੇ ਨੇ।
ਹਾਂ ਓ ਤੇ ਹੈ ਦੇਖੋ ਜਿੰਨਾ ਨੇ ਅਪਨੀ ਲਾਈਫ ਅੱਛੀ ਕਰਨੀ ਐ। ਅੱਛੇ ਤਰੀਕੇ ਨਾਲ ਰੇਹਨਾ ਐ। ਸਿਰਫ਼ ਲਾਈਫ ਕੱਟਨੀ ਨੀ ਐ। ਅਤੇ ਇੰਜੋਏਮੈਂਟ ਕਰਕੇ ਜਾਣਾ ਐ। ਹਰ ਤਰਾ ਦਾ ਠੀਕ ਐ ਨਾ ਕਿ ਸਿਰਫ ਨੀ ਕੀ ਅ ਆਈਏ ਥੋੜਾ ਪੈਸਾ ਕਮਾਈਏ ਓਰ ਜਈਏ। ਐ ਕੰਮ ਨੇ ਵਧੀਆ ਆਏ ਓ ਦੁਨੀਆ ਤੇ ਹਰ ਇੱਕ ਚੀਜ ਕਰ ਕੇ ਜਾਓ ਤੁਸੀ ਇੰਜੋਏ ਕਰਕੇ ਜਾਓ ਤੇ ਤ ਤੁਆਡੀ ਹੈਲਥ ਅੱਛੀ ਹੋਏਗੀ।
ਹੂੰ ਓਇ ਨਾ ਬੋਤ ਜ਼ਰੂਰੀ ਐ ਅੱਜ ਕੱਲ ਨਾ ਸਬ ਨੂੰ ਮਤਲਬ ਸਾਨੂੰ ਹਾਂਜੀ-ਹਾਂਜੀ ਸਾਨੂੰ ਹੋਰਾ ਨੂੰ ਵੀ ਦੱਸਨਾ ਚਾਹੀਦਾ ਏ ਕਿ ਮੋਰਨਿੰਗ ਵੋਕ ਬੋਤ ਜਰੂਰੀ ਹੈਗੀ ਏ ਸਾਡੇ ਸਰੀਰ ਵਾਸਤੇ ਕਈ ਰੋਗ ਅ ਐਥੇ ਮਿਟ ਜਾਂਦੇ ਨੇ।
ਪਤਾ ਸਭ ਨੂੰ ਹੁੰਦਾ ਐ ਕੋਈ ਐਸੇ ਅੱਜ ਦੇ ਜਵਾਨ ਚ ਕੋਈ ਕਵੇ ਕਿ ਮੈਂ
ਹੈ ਈ ਏ ਪਤਾ ਤਾ ਦੇਖੋ ਸਭ ਨੂੰ ਹੁੰਦਾ ਐ ਬਸ ਇਗਨੋਰ ਕਰਦੇ ਨੇ ਕਈ ਆਲਸ ਦਿਖਾਂਦੇ ਨੇ। ਕੋਈ ਓ
ਖਾਲੀ ਮਾਈਂਡਸੈਟ ਦੀ ਗੱਲ ਐ ਕਿਸ ਦਾ ਅਪਮਾਈੰਡ ਕਿਸ ਦੇ ਕਿੰਨਾ ਕੰਟਰੋਲ ਵਿੱਚ ਐ।
ਹਾਂ
ਹਾਂਜੀ ਤੇ ਇੱਕ ਕਯੇਗਾ ਮਾਇਡ ਤੇ ਅ ਥਾਟ ਦਿੰਦਾ ਤਾਨੂੰ ਚੰਗਾ ਵੀ ਦਿੰਦਾ ਐ ਗਲਤ ਵੀ ਦਿੰਦਾ ਐ। ਓ ਕਵੇਗਾ ਕਿ ਹਾਂ ਉੱਠਨ ਨਾਲ ਤੈਨੂੰ ਬੈਨੀਫਿਟ ਐ, ਐ ਬੈਨੀਫਿਟ ਐ ਓਧਰੋ ਕਯੇਗਾ ਕਿ ਇੱਕ ਦੂਜਾ ਤਾਨੂੰ ਦੇਗਾ ਕਿ ਤੁਸੀ ਰੈਂਦੋ ਆ ਛੱਡੋ ਪਰਾ ਆਰਾਮ ਕਰੋ ਰੈਸਟ ਕਰੋ ਹੁਨ ਤੁਆਨੂੰ ਸਾਈਡ ਕਰਨਾ ਏ ਕਿ ਤੁਸੀ ਕੀ ਕਰਨਾ ਐ ਕੇੜੇ ਓਦੇ ਤੇ ਐਕਸ਼ਨ ਲੈਨਾ ਐ।
ਹਾਂਜੀ।
ਏ ਚੱਕਰ ਏ ਕਿ ਇਨਸਾਨ ਨੂੰ ਅਪਨੀ ਕਰਨਾ ਚਾਈਦਾ ਜਿੱਦਾ ਉਸ ਲਾਈਫ ਦਾ ਉਸਦਾ ਹੈ ਕੀ ਮੈਂ ਅਪਨੀ ਲਾਈਫ ਕਿਦਾ ਲੈ ਕੇ ਚੱਲਨੀ ਐ
ਬਿਲਕੁਲ ਓ ਤੇ ਸਾਡੇ ਉੱਤੇ ਈ ਹੈਗਾ ਐ ਅਸੀ ਅਪਨੀ ਲਾਈਫ ਨੂੰ ਕਿਵੇ ਦਾ ਬਨਾਨਾ ਏ।
ਹੂੰ।
ਚਲੋ ਫਿਰ।
ਕੋਈ ਦੂਜਾ ਨਈ ਕਰੇਗਾ ਚੇਂਜ ਬਟ ਓਕੇ ਸੱਤ ਸ੍ਰੀ ਅਕਾਲ।